ਜੀ ਸਸ ਸ਼੍ਰੀ ਕਾਲ ਜੀ ਹੋਰ ਕੀ ਹਾਲ-ਚਾਲ?
ਹਾਂਜੀ ਵਧੀਆ, ਤੁਸੀਂ ਦੱਸੋ?
ਹਾਂਜੀ ਅਸੀਂ ਵੀ ਵਧੀਆ ਵਾਂ, ਹੋਰ ਸੁਣਾਓ ਠੀਕ- ਠਾਕ ਸਭ?
ਹਾਂਜੀ ਹਾਂਜੀ ਅੱਜ ਤੁਹਾਡੇ ਮੌਸਮ ਕਿੱਦਾਂ ਦਾ ਬਾਰਿਸ਼ ਦਾ ਜਾਂ ਅਹ ਗਰਮੀ ਬੋਤ ਪੈਂਦੀ ਪਈ ਏ ਕੀ ਚੱਕਰ ਐ?
ਹਾਂਜੀ ਗਰਮੀ ਤੇ ਦੇਖੋ ਬਾਰਿਸ਼ ਤੇ ਹੋ ਕੇ ਆਪਣਾ ਕੰਮ ਕਰਕੇ ਚਲੀ ਜਾਂਦੀ ਐ ਲੇ ਲੇਕਿਨ ਗਰਮੀ ਉਸ ਤਰ੍ਹਾਂ ਦਾ ਉਸ ਤਰ੍ਹਾਂ ਈ ਏ ਗਰਮੀ ਚ ਕੋਈ ਫ਼ਰਕ ਨੀ ਹੈਗਾ। ਗਰਮੀ ਉਵੇਂ ਈ ਏ ਬਲਕਿ ਚਿਪ - ਚਿਪੀ ਹੋ ਜਾਂਦੀ ਏ ਹੋਰ ਗਰਮੀ ਬਾਰਿਸ਼ ਤੋਂ ਬਾਅਦ, ਚਿਪ - ਚਿਪ ਜਿਵੇਂ ਹੋ ਜਾਂਦੀ ਏ ਪਸੀਨਾ
ਦੇਖੋ ਪੈਲੇ ਮੈਂ ਕੁਛ ਹਫ਼ਤਾ ਪਹਿਲੇ ਸਾਡੇ ਇੱਧਰ ਬਾਰਿਸ਼ ਹੁੰਦੀ ਪਈ ਨਾ ਤੇ ਜਦ ਬਾਰਿਸ਼ ਹੁੰਦੀ ਸੀ ਓਹ ਮੌਸਮ ਮਤਲਬ ਕੀ ਠੰਡਾ ਹੋ ਜਾਂਦਾ ਸੀ ਹੁਣ ਅੱਜ ਦੋ ਦਿਨ ਤੋ ਬਾਰਿਸ਼ ਹੋ ਰਹੀ ਐ ਨਾ ਤਬੀ ਵੀ ਗਰਮੀ ਗੁੰਮਾ ਜਾਦਾ ਹੋ ਗਿਆ ਬਾਰਿਸ਼ ਹੋ ਹੋ ਵੀ ਰਈ ਏ ਤਾਂਵੀ ਗੁੰਮਾ ਜਾ ਦਾ ਹੋ ਰਿਹਾ ਤੇ ਕੋਈ ਸਮਝ ਨੀ ਆ ਰਿਹਾ ਟੈਂਪਰੇਚਰ ਦਾ ਕੀ ਮਤਲਬ ਕੋਈ
ਪਹਿਲੇ ਬਾਰਿਸ਼ ਹੁੰਦੀ ਸੀ ਜਿਵੇਂ ਮਨ ਖੁਸ਼ ਹੋ ਜਾਂਦਾ ਸੀ ਠੰਡਕ -ਠੰਡਕ ਹੋ ਜਾਂਦੀ ਸੀ ਹਜੇ ਉਹ ਵਾਲੀ ਬਾਰਿਸ਼
ਉਹ ਵਾਲੀ ਬਾਰਿਸ਼ ਨੀ ਹੋ ਰਹੀ, ਏਦਾਂ ਲੱਗ ਰਿਹਾ ਕੇ ਜਿੱਦਾਂ ਕੋਈ ਗਰਮ ਪਾਣੀ ਦੀ ਬਾਰਿਸ਼ ਹੋ ਰੀ
ਹਾਂਜੀ -ਹਾਂਜੀ, ਬਲਕਿ ਉਹ ਈ ਨਾ ਬਾਰਿਸ਼ ਤੋਂ ਬਾਅਦ ਤੇ ਐਵੇਂ ਦਾ ਪਸੀਂਨਾ ਆ ਰਹਿਆ ਚਿਪ- ਚਿਪ -ਚਿਪ ਚਿਪ ਹੋ ਰਹੀ ਹੈ ਸਾਰੇ ਜਿਵੇਂ ਐਵੇਂ ਲੱਗ ਰਿਹਾ ਜਿਵੇਂ, ਚਿਪ- ਚਿਪੀ ਗਰਮੀ ਜੀ ਆ ਗਈ ਏ।
ਹਾਂ ਇਹ ਚੰਗਾ ਨਈ, ਤੇ ਅੱਜ- ਕੱਲ੍ਹ ਬਾਰਿਸ਼ ਦਾ ਸਰਕਲ ਵੀ ਥੋੜ੍ਹਾ ਖ਼ਰਾਬ ਹੋਇਆ- ਹੋਇਆ ਦੇਖਿਆ ਜਾਏ। ਤੇ ਅੱਜ -ਕੱਲ ਲੋਕੀ ਪੇੜ- ਪੌਦੇੇ ਵੀ ਬੜੇ ਕੱਟ ਰੇ ਨਾ ਤੇ ਗਲੋਬਲ -ਵਾਰਮਿੰਗ ਦਾ ਵੀ ਧਿਆਨ ਨੀ, ਹੂੰ ਮੀ ਤ ਰੇਨ ਇਨਵਾਇਰਮੈਂਟ ਵੀ ਸ਼ੁੱਧ ਨੀ ਰੱਖ ਰਹੇ ਲੋਕੀ ਪੇੜ- ਪੌਦੇ ਕੱਟ ਰਹੇ ਨ ਡਵੈਲਪ ਕਿਤੇ -ਕਿਤੇ ਵੀ ਕੋਈ ਏਰੀਆ ਡਿਵੈਲਪਮੈਂਟ ਹੁੰਦਾ ਐ। ਉੱਥੇ ਪੇੜ- ਪੌਦੇ ਹੁੰਦੇ ਨੇ ਕੱਟਿਆ ਜਾਂਦਾ ਰੋਡ ਬਣਦੀ, ਪੁੱਲ ਬਣਦੀ, ਉਹ ਵੀ ਜ਼ ਜ਼ਰੂਰੀ ਐ, ਤੇ ਬਟ ਓਦੇ ਲੱਜ ਤੋਂ ਆਪਾਂ ਫਾਰ ਐਗਜਾਮਪਲ ਆਪਾਂ ਹਜ਼ਾਰ- ਪੰਜ ਸੌ ਪੇੜ ਕੱਟਦੇ ਆ ਓਦੇ ਨੀਅਰ ਬਾਏ ਲਾਗੇ ਵੀ ਹਜ਼ਾਰ-ਦੋ ਹਜ਼ਾਰ- ਪੰਦਰਾਂ ਸੌ ਪੇੜ ਜਿਹਨੇ ਕੱਟੇ
ਲਗਾ ਹਾਂਜੀ, ਲਾਣੇ ਵੀ ਚਾਹੀਦੇ ਆ ਬਿਲਕੁਲ -ਬਿਲਕੁਲ ਹੁਣ ਦੇਖੋ ਹਾਂਜੀ, ਏਅਰ ਪੋਟ ਬਣਾਨਾ ਐ ਤਾਂ ਪੇੜ ਕੱਟ ਦਿੰਦੇ ਨੇ ਕੋਈ ਬਸ ਅੱਡਾ ਬਣਾਨਾ ਐ ਤਾਂ ਪੇੜ ਕੱਟ ਦਿੰਦੇ ਨੇ ਹੁਣ ਅੱਜ ਵੀ ਦੇਖੋ ਆਇਆ ਸੀ ਨਿਊਜ਼ ਚ ਦੇਖੀ ਹੋਏਗੀ ਤੁਸੀਂ ਐਦਰ? ਰਿਸ਼ੀਕੇਸ਼ ਵਾਲੇ ਪਾਸੇ ਜੋ ਹੋਇਆ ਪ੍ਰੋਟੈਸਟ, ਕੱਟ ਰਹੇ ਸੀ ਪੇੜ ਉੱਥੇ ਅੱਜ ਪ੍ਰੋਟੈਸਟ ਹੋਇਆ ਹੈ ਅੱਜ ਦੁਨੀਆਂ, ਵੈਸੇ ਲੋਕ ਜਾਗਰੂਕ ਵੀ ਹੋ ਰਹੇ ਨੇ ਇਸ ਬਾਰੇ ਚ ਬਹੁਤ ਪ੍ਰੋਟੈਸਟ ਕੀਤਾ ਏ ਓਨਾ ਨੇ ਕੱਟਣ ਨੀ ਦਿੱਤੇ।
ਜੇ ਲੋਕ ਇਸ ਵਿਸ਼ੇ ਨੂੰ ਲੈ ਕੇ ਜਾਗਰੂਕ ਨੀ ਹੋਣਗੇ ਜਾਗਣਗੇ ਨੀ ਤੇ ਇਹ ਇਨਸਾਨ ਦੀ ਲਾਈਫ ਤੇ ਈ ਪ੍ਰੋਬਲਮ ਆਏਗੀ ਠੀਕ ਆ ਨਾ ਦੇਖੋ ਅਪ ਆਪਾਂ ਪੇੜ-ਪੌਦੇ ਨਈ ਬਚਾਵਾਂਗੇ ਤੇ ਸਾਨੂੰ ਅੱਛਾ ਆਕਸੀਜਨ ਨੀ ਮਿਲੇਗਾ ਆਕਸੀਜਨ ਨੀ ਅੱਛਾ ਮਿਲੇ ਤੇ ਸਮਝੋ ਸਾਡੀ ਲਾਈਫ ਖ਼ਤਮ ਐ ਇਨਸਾਨਾਂ ਦੀ ਜਾਨਵਰਾਂ ਦੀ ਪਸ਼ੀਆਂ ਦੀ ਸਭ ਦੀ ਲਾਈਫ ਖ਼ਤਮ ਮੈ ਖਤਮ ਐ, ਹਮ ਖੁਦ ਦੇਖੋ
ਹਾਂਜੀ, ਦੇਖੋ ਆਣ ਵਾਲੇ ਟਾਈਮ ਵਿੱਚ, ਹਾਂਜੀ ਸੀ ਅਸੀਂ ਤੇ ਫੇਰ ਸਾਡਾ ਟਾਈਮ, ਚਲੋ ਨਿਕਲ ਜਾਏਗਾ, ਜੋ ਸਾਡੀ ਆਣ ਵਾਲੀ ਜਨਰੇਸ਼ਨ ਹੈ ਨਾ, ਉਹਨੂੰ ਜ਼ਿਆਦਾ ਪ੍ਰੋਬਲਮ ਹੋ ਜਾਏ ਗੀ ਉਨਾਂ ਵਾਸਤੇ, ਜ਼ਿਆਦਾ ਦਿੱਕਤ ਹੋ ਜਾਏਗੀ। ਕਿਉਂਕਿ, ਆਣ ਵਾਲੀ ਜਨਰੇਸ਼ਨ ਫੇਰ ਉਹ ਪੇੜ ਪੌਦੇ ਨੀ ਹੋਏਂਗੇ, ਜਿੰਨੀ ਜ਼ਿਆਦਾ ਮਤਲਬ ਉਹਨਾਂ ਨੂੰ ਸਾਸ ਵਗੈਰਾ ਹੋਣ ਦੇ, ਥੋੜਾ ਵੀ ਅਸੀਂ ਹੈਗੇ ਨੇ, ਥੋੜਾ- ਬਹੁਤ ਅਸੀਂ ਆਪਣੇ ਘਰਾਂ ਚ ਵੀ ਲਗਾਏ ਦੇ ਨੇ ਗਾਰਡਨਿੰਗ ਕੀਤੀ ਹੋਈ ਏ, ਥੋੜੀ ਬਹੁਤ ਤੇ ਜੋ ਆਉਣ ਵਾਲੀ ਜਨਰੇਸ਼ਨ ਦਿੱਲੀ ਚ ਦੇਖੋ, ਤੁਸੀਂ ਹਰ ਘਰ ਚ ਏਅਰ ਪਰ ਰ ਪਿਊਰੀਫਾਇਰ ਲਗਾਏ ਹੋਏ ਨੇ, ਕਿਉਂ ਲਗਾਏ ਹੋਏ ਨੇ?
ਕਿਉਂਕਿ, ਪੇੜ ਪੌਦੇ ਹੈ ਨਈ, ਪੋਲਿਊਸ਼ਨ, ਦੇਖੋ ਪੇੜ- ਪੌਦੇ ਈ ਘੱਟ ਕਰਦੇ ਨੇ ਪੇੜ ਈ ਨਈ ਹੋਣਗੇ ਤੇ, ਪੋਲਿਊਸ਼ਨ ਕਿੱਥੇ ਜਾਏਗਾ, ਧੂੰਆ ਕਿੱਥੇ ਜਾਏਗਾ ਤੁਸੀਂ ਹਰ ਘਰ 'ਚ ਤੁਹਾਨੂੰ ਏਅਰ ਪਿਉਰੀਫਾਇਰ, ਮਿਲੇਗਾ। ਤੁਹਾਨੂੰ ਦਿੱਲੀ ਚ, ਇੰਨੀ ਜ਼ਿਆਦਾ ਉੱਧਰ ਇੰਨੀ ਜ਼ਿਆਦਾ, ਏਅਰ ਖ਼ਰਾਬ ਹੋ ਚੁੱਕੀ ਏ, ਕਹਿ ਨੀ ਸਕੇ ਦ
ਮੈਂ ਲੋਕਾਂ ਦੇ ਘਰ, ਦੇਖੇ ਜਾਂ ਬਗੀਚੇ ਦੇਖੇ, ਉਹਦੇ ਵਿੱਚ ਨਾ ਫੁੱਲ ਬੜੇ ਲੋਕਾ ਨੇ, ਲਾਏ ਹੁੰਦੇ ਨੇ ਛੋਟੇ -ਛੋਟੇ ਪੌਦੇ ਬੜੇ ਲਾਏ ਹੁੰਦੇ ਨੇ, ਚਲੋ ਬਹੁਤ ਅੱਛੀ ਗੱਲ ਏ, ਕਿ ਤੁਸੀਂ ਆਪਣੇ ਘਰ ਦੇ ਬਗੀਚੇ, ਜਾਂ ਘਰ ਦੇ ਅੰਦਰ, ਉਹ ਪੇੜ -ਪੌਦੇ ਲਾਂਦੇ ਨੇ ਫੁੱਲ ਲਾਂਦੇ ਨੇ, ਉਹ ਖਿਲਦੇ ਵੀ ਹੈਗੇ ਨੇ ਅੱਛਾ ਵੀ ਲੱਗਦਾ, ਉਹ ਘਰ ਦਾ ਓਰਾ ਕਲੀਨਿੰਗ ਤੇ ਬਹੁਤ ਅੱਛਾ, ਓਰਾ ਅੱਛਾ ਹੁੰਦਾ, ਪੋਜਟਿਵ ਹੁੰਦਾ ਓ ਚੀਜ਼ਾਂ ਨਾਲ, ਫੁੱਲਾਂ ਦੀ ਬਹੁਤ ਖੁਸ਼ਬ ਉਹ ਹੁੰਦੀ ਆ, ਓਰਾ ਬਹੁਤ ਘਰ ਦਾ ਅੱਛਾ ਪੋਜ਼ਟਿਵ ਹੁੰਦਾ ਆ, ਬੱਟ ਸਾਨੂੰ ਉਹ ਸਿਰਫ ਛੋਟੇ ਪ ਮਤਲਬ ਪੌਦੇ ਨੇ, ਉਹ ਕਿੰਨੀ ਆਕਸੀਜਨ ਦੇਣਗੇ ਸਾਨੂੰ ਉਹਦੇ ਲਈ, ਵੱਡਾ ਵੀ ਪੇੜ ਲਾਣਾ ਜ਼ਰੂਰ ਐ ਦੇਖੋ ਵੱਡੇ ਪੋਲਿਊਸ਼ਨ ਨੂੰ ਲੈਣਗੇ, ਸਾਨੂੰ ਅੱਛੇ ਆਸੀਜਨ ਦੇਣਗੇ ਤਾਂ ਫਿਰ ਆਪਾਂ ਡਿਪੈਂਡ ਨੀ ਰਹਿ ਸਕਦੇ ਕਿ, ਘਰ ਦੇ ਆਪਾਂ ਬਾਹਰ ਬਗੀਚੇ 'ਚ ਚਾਰ -ਪੰਜ ਫੁਲ ਲਾ ਦਿਤੇ ਜਾਂ ਪੇੜ ਲਾ ਦਿੱਤੇ ਛੋਟੇ- ਛੋਟੇ ਕਿ ਆਪ ਆਪਣਾ ਆਪਾਂ ਕੰਮ ਕਰ ਲੀਤਾ। ਉਹ ਕੁਛ ਨੀ ਉਹ ਕਿਸਮ ਦਾ ਚਲੋ, ਠੀਕ ਏ ਉਹ ਵੀ ਲੇਕਿਨ, ਆਪਾਂ ਉਹਨੂੰ ਮਨਾ ਨਈ ਕਰਦੇ ਕਿੰਨੀ ਗ਼ਲਤ ਏ ਠੀਕ ਏ, ਬਟ ਵੱਡੇ ਪੇੜ ਸਾਨੂੰ ਵੱਡੇ ਇਹ ਤਾ ਸਾਨੂੰ ਜ਼ਰੂਰੀ ਹਨ, ਜਿਹਨਾਂ ਤੇ ਲੱਖਾਂ ਟਾਹ ਟਾਹਣੀਆਂ ਹੁੰਦੀਆਂ ਨਾ, ਲੱਖਾਂ ਪੱਤੇ ਹੁੰਦੇ ਜਿਹੜੇ ਪੋਲੂਸ਼ਸ਼ਨ ਨੂੰ ਲੈਂਦੇ ਹਨ, ਔਰ ਸਾਨੂੰ ਅੱਛੀ ਆਕਸੀਜਨ ਦਿੰਦੇ ਨੇ ਠੀਕ ਏ ਨਾ, ਇਹ ਚੀਜ਼ਾਂ ਜ਼ਰੂਰੀ ਹਨ ਵੱਡੇ ਪੇੜ ਤੋਂ, ਦੇਖੋ ਅੱਜ -ਕੱਲ ਘਰ ਬਣਾਣ ਲਈ ਵੀ, ਕਸ਼ਮੀਰ ਵਿੱਚ ਜਿਵੇਂ ਦੇਖੋ, ਘਰ ਬਣਾਣ ਲਈ ਐ ਲੱਕੜ ਦੀ ਜ਼ਰੂਰਤ ਹੁੰਦੀ ਆ, ਤੇ ਲੋਕੀ ਕਿੰਨ੍ਹੇ ਲੱਕੜਾਂ ਕੱਟਦੇ ਨੇ ਠੀਕ ਹੈ, ਨਾ ਪੇੜ ਕੱਟ ਕੱਟ ਦੇਣ ਤੇ ਜਦ ਦੇਖੋ ਕਿ ਸਾਰੇ ਇੱਕ ਜਨਰੇਸ਼ਨ ਪੂਰੇ ਪੇੜ ਕੱਟ ਕੇ ਘਰ ਬਣਾ ਲਵੇ, ਅਤੇ ਦੂਜੀ ਜਨਰੇਸ਼ਨ ਕੀ ਕਰੇਗੀ
ਹਾਂਜੀ, ਉਹੀ ਮੈਂ ਕਹਿ ਰਹੀ ਸੀ। ਆਉਣ ਵਾਲੀ ਜਨਰੇਸ਼ਨ ਵਾਸਤੇ ਜ਼ਿਆਦਾ ਹਾਂ ਜ਼ਿਆਦਾ ਪਰੇਸ਼ਾਨੀ, ਅਸੀਂ ਪੈਦਾ ਕਰ ਰਹੇ ਆ, ਅਗਰ ਜ਼ਿਆਦਾ ਪੇੜ ਕੱਟੇ ਜਾ ਰਹੇ ਨੇ ਤੇ ਜੋ ਆਉਣ ਵਾਲੀ ਜਨਰੇਸ਼ਨ ਏ, ਉਹਦਾ ਮੁਸ਼ਕਿਲ ਹੋ ਜਾਏਗਾ, ਸਰਵਾਈਵ ਕਰਨਾ ਕਿਉਂਕਿ, ਐਟਮੋਸਫੇਅਰ ਇੰਨਾ ਜ਼ਹਿਰੀਲਾ ਹੋ ਜਾਏਗਾ, ਕਿ ਸਰਵਾਈਵ ਕਰਨਾ ਵੀ, ਮੁਸ਼ਕਿਲ ਹੋ ਜਾਏਗਾ
ਔਰ-ਔਰ ਸਾਨੂੰ ਇੱਦਾਂ ਵੀ ਗੰਦਗੀ ਨਈ ਫੈਲਾਣੀ ਚਾਹੀਦੀ ਐ ਜਿੱਦਾਂ ਕੋਈ ਅਪਣਾ ਪਲਾਸਟਿਕ ਹੋ ਗਿਆ ਜਾਂ ਕੁਛ ਹੋਰ ਵੀ ਹੋ ਗਿਆ ਕੂੜਾ ਕਰ ਟ ਜੋ ਵੀ ਹੁੰਦਾ ਐ, ਓ ਆਪਾਂ ਏਦਾਂ ਨਦੀਆਂ ਚ ਨਈ ਸੁੱਟਣਾ ਚਾਈਦਾ ਐ।
ਬਿਲ
ਓ ਆਪਾਂ ਕਿਸੇ ਏਕ ਜਗਾ ਐਸੀ ਜਗੇ, ਸੁੱਟੋ ਕਿ ਜਿੱਥੇ ਬੰਦਾ ਜਲਾ ਦੇ, ਤੇ ਘੱਟ ਹੋਵੇ ਪੋਲਿਊਸ਼ਨ ਵੀ ਕੱਟ ਹੋਵੇ ਤੇ ਗੰਦਗੀ ਵੀ ਨਾ ਫੈਲੇ ਦੇਖੋ ਆਪਾਂ ਨਦੀਆਂ ਨਾਲਿਆਂ ਚ ਗੰਦਗੀ ਫੈਲਾਂਗੇ ਓਈ ਓ ਪਾਨੀ ਸਾਡੇ ਕੱਲ ਨੂੰ ਫ਼ਸਲਾਂ ਨੂੰ ਲੱਗੇਗਾ। ਆ ਓ ਗਲਤ ਪਾਨੀ ਗੰਦਾ ਪਾਨੀ ਲੱਗੇਗਾ ਤੇ ਸਾਡੀ ਫਸਲਾਂ ਅੱਛੀਆਂ ਨੀ ਉੱਗਣਗੀਆਂ। ਓਦਨ ਚ ਫਸਲਾਂ ਚ ਪ੍ਰੋਬਲਮ ਆਏਗੀ। ਤੇ ਸਾਨੂੰ ਫਿਰ ਖਾਣ ਨੂੰ ਵੀ ਅੱਛਾ ਕੀ ਮਿਲੇ ਗਾ, ਤੇ ਬਿੜੇ ਪੇੜ-ਪੌਦੇ ਨੂੰ ਓਹੀ ਓ ਗੰਦ ਪਾਨੀ ਲੱਗੇਗਾ। ਤਾਂ ਤਵੀ ਆਪਣਾ ਅੱਛੇ ਤਰੀਕੇ ਨਾਲ ਪੌੜ-ਪੌਦਾ ਗਰੋ ਨੀ ਹੋ ਸਕਦਾ ਤੇ ਓਨੂੰ ਵੀ ਪ੍ਰੋਬਲਮ ਆਉਂਦੀ ਐ ਤੇ
ਪਲਾਸਟਿਕ ਤੇ ਬੈਨ ਈ ਕਰ ਦੇਣਾ ਚਾਈਦਾ ਐ ਵੇ ਕਿ ਓ ਦੇਖੋ ਪਲਾਸਟਿਕ ਨਾਲ ਏਨਾ ਨੁਕਸਾਨ ਹੋ ਰੈੲ ਨਾ ਜਾਨਵਰ ਖਾ ਲੈਂਦੇ ਨੇ ਪਲਾਸਟਿਕ ਔਰ ਤੁਸੀਂ ਦੇ ਮੈਂ ਖੁਦ ਦੇਖਿਆ ਅਹ ਆਪਣੇ ਮੁਹੱਲੇ ਵਿੱਚ ਈ ਕਿ ਗਾਂਏ ਨੂੰ ਜਿਵੇਂ ਪਾ ਦਿੰਦੇ ਕੋਈ ਚੀਜ਼ ਪੰਨੀ ਸਮੇਤ ਪੰਨੀ ਖਾਂ ਜਾਦੀ ਗਾਏਂ। ਤੇ ਓਦੇ ਨਾਲ ਤੇ ਫੇਰ ਓ ਜਾਨਵਰ ਵੀ ਮਰੇਗਾ ਈ ਪਲਾਸਟਿਕ ਅੰਦਰ ਚਲਾ ਜਾਏਗਾ। ਤੇ, ਪਲਾਸਟਿਕ ਤੇ ਬੇਨ ਈ ਕਰ ਦੇਣਾ ਚਾਈਦਾ ਐ।
ਉਝ ਦੇਖੋ, ਪਲਾਸਟਿਕ ਏਦਾਂ ਵੀ ਮਿੱਟੀ ਵਿੱਚ ਵੀ ਪੈ ਰਹੇਗਾ ਨਾ ਤੇ ਦਸ ਸਾਲ ਵੀ ਪਿਆ ਰਹੇਗਾ ਨਾ ਓਦਾਂ ਹੀ ਨਿਕਲੇਗਾ ਓ ਮਿੱਟੀ ਵਿੱਚ ਨੀ ਹੋ ਐਸੀ ਚੀਜ਼ ਚ ਹਾਂ, ਤੇ ਏਦਾਂ ਹੋਣਾ ਚਾਈਦਾ ਜਿਵੇ ਕਾਗਜ਼ ਚ ਹੁੰਦੇ ਜਾਂ ਬੂ ਚ ਹੁੰਦੀ ਲੱਕੜੀ ਹੁੰਦੀ ਐ ਜਾਂ ਕੱਪੜਾ ਹੁੰ ਹੁੰਦਾ ਓ ਪਆ ਰੈਂਦਾ ਮਿੱਟੀ ਵਿੱਚ ਪਆ ਰੈਂਦਾ ਤਾਂ ਕੁਛ ਟੈਮ ਬਾਦ ਓ ਮਿੱਟੀ ਈ ਹੋ ਜਾਂਦਾ ਆ, ਓ ਮਿੱਟੀ ਹੋ ਜਾਂਦਾ ਐ ਪਰ ਪਲਾਸਟਿਕ ਨਈ ਹੁੰਦਾ ਏਦਾਂ ਦਾ ਓ ਬੜੀ ਪ੍ਰੋਬਲਮ ਐ ਤੇ ਓ ਚੀਜ਼ਾਂ ਦਾ ਵੀ ਧਿਆਨ ਇ ਇਨਸਾਨਾਂ ਨੂੰ ਰੱਖਣਾ ਚਾਈਦਾ ਔਰ ਆਪਣੇ ਨੇ ਨਦੀਆਂ ਨਾਲੇ ਪਾਨੀ ਛਰੇ ਜਿੜੇ ਹੁੰਦੇ ਨੇ ਓਸ ਸਾਫ਼ ਸੁਥਰੇ ਰੈਨ ਦੇਣੇ ਚਾਈਦੇ ਓਨੋ ਗੰਦ ਨੀ ਡਾਲਣਾ ਚਾਈਦਾ ਕੋਈ
ਹੈਗੇ ਨੇ ਆਪਣੀ ਪੂਜਾ ਸਮੱਗਰੀ ਏ ਸਾਡੇ ਲੋਕਾਂ ਚ ਬੜੀ ਹੈਗੀ ਏ ਜੋ ਵੀ ਏ ਪੂਜਾ ਸਮੱਗਰੀ ਕੁਛ ਵੀ ਪੂਜਾ ਕਰਦੇ ਨੇ ਜੋ ਬਚਦਾ ਐ ਓ ਨਦੀ ਚ ਪਾ ਦਿੰਦੇ ਨੇ। ਐ ਬੋਤ ਗਲਤ, ਹੈਗੀ ਏ ਗੱਲ ਦੇਖੋ।
ਠੀਕ ਐ ਨਾ
ਕਿੰਨਾ ਦਿਖਾਦੇ ਨੇ
ਏ ਚੀਜ਼ ਤੁਸੀਂ ਮੈਨੂਫੈਕਚਰਿੰਗ ਲਈ ਦੇ ਸਕਦੇ ਓ ਠੀਕ ਏ ਨਾ ਏਕ ਤਾਂ ਤੁਆਡੀ ਇਨਕਮ ਹੋ ਜਾਏਗੀ। ਦੂਜੀ ਚਲੋ ਮੈਨੂਫੈਕਚਰਿੰਗ ਹੋਏਗੀ ਤਾਂ ਦੂਜੀ ਚੀਜ਼ ਬਣੇਗੀ ਠੀਕ ਏ ਨਾ ਜਾ ਦੋ ਬਤ ਅਗਰਬੱਤੀ ਬਣ ਜਾਂਦੀ ਐ ਏਦਾਂ ਫੁੱਲਾਂ ਦੇ ਨਾਲ ਜਿੜੇ ਫੁੱਲ ਏਕ ਦਿਨ ਯੂਜ ਕਰਦੇ ਨੇ ਦੂਜੇ ਦਿਨ ਯੂਜ ਨੀ ਕਰਦੇ ਤਾਂ ਆਪਾਂ ਨਦੀਆਂ ਨਾਲੇ ਹਟਾ ਗਏ ਗੰਦ ਪਾਨ ਤੋਂ ਚੰਗਾ ਕਿ ਆਪਾਂ ਜਿੜੇ ਮੈਨੂਫੈਕਚਰ ਹੁੰਦੇ ਆ ਜਿਹੜੇ ਪ੍ਰੋਡਕਟ-ਪ੍ਰੋਡਕਟ ਚੀਜ਼ਾਂ ਬਣਾ ਦੇਣ ਤੇ ਏ ਰਆ ਮੈਟੀਰੀਅਲ ਨਾ ਸਿਰਫ ਇਹ ਨੀ ਕਿ ਆਪਾਂ ਯੂਜ ਕੀਤਾ ਤੇ ਆਪਾਂ ਏਹ ਖ਼ਤਮ ਹੋ ਗਏ ਕਿਸੇ ਹੋਰ ਕੰਮ ਲਈ ਜ ਨੀ ਹੈਗਾ, ਹੈਗਾ ਏ ਬਟ ਸਾਨੂੰ ਪਤਾ ਤਾ ਨਈ ਹੁੰਦਾ ਇਨਸਾਨਾਂ ਨੂੰ ਜਦੋਂ ਫੁੱਲ ਈ ਦੇਖਲੋ ਨਾ ਗੁਲਾਬ ਦੇ, ਗੁਟੇ ਦੇ ਏਹ ਕਿੰਨੇ ਫੁੱਲਨ ਤੇ ਵਧੀਆ ਪ੍ਰਣਾਲੀਆਂ ਨਾਗ ਅ ਸੱਟਦੇ ਆ। ਕਚਰਿਆਂ ਵਿੱਚ, ਤੇ ਏਓ ਆਪਾਂ ਨੂੰ ਮੈਨੂਫੈਕਚਰ ਹੁੰਦੇ ਏ ਪ੍ਰੋਡਕਟ ਬਣਾਣਗੇ ਫੇਰ ਸਾਨੂੰ ਰੀ ਅ ਹੂੂ ਤੇ ਸਾਡੇ ਕੋਲ ਈ ਆਣਗੇ ਤੇ ਅ ਕਿਸੇ ਬੰਦੇ ਦੀ ਅਮ ਚਾਰ ਪੈਸੇ ਕਮਾਏਗਾ।
ਥੋੜਾ ਜਿਆ ਐਸ ਚੀਜ਼ ਨੂੰ ਪ੍ਰਮੋਟ ਕਰਨਾ ਚਾਈਦਾ ਸਰਕਾਰ ਨੂੰ ਵੀ ਵੀ ਚਲੋ ਲੋਕਾਂ ਨੂੰ ਅਵੇਅਰਨੈਸ ਹੋਏ ਵੀ ਐਹੋ ਜੀ ਚੀਜ਼ ਏਥੇ ਪਹੁੰਚਾ ਦੋ। ਥੋੜਾ ਜਿਆ ਅਵੇਅਰ ਕਰ ਦੇਨ ਜਿਵੇਂ ਜਨਤਾ ਨੂੰ ਤੇ ਥੋੜਾ ਪਤਾ ਲੱਗ ਜੇ, ਕਿਉਂਕਿ ਮੋਸਟਲੀ ਲੋੋਕ ਲੋਕਾਂ ਨੂੰ ਨੀ ਪਤਾ ਕੀ ਐ ਰੀ ਪ੍ਰੋਡਕਟ ਬਣ ਸਕਦਾ। ਸਕਦਾ ਐਦੇ ਤੋਂ ਐਸ ਚੀਜ਼ ਤੋਂ, ਜ਼ਾਦਾਤਰ ਲੋਕਾਂ ਨੂੰ ਨੀ ਪਤਾ।
ਹਾਂ ਨਈ ਪਤਾ ਬਟ ਫਿਫਟੀ ਪਰਸੈਂਟ ਲੋਕਾਂ ਨੂੰ ਮੈਨੂੰ ਲਗਦਾ ਸਿਕਸਟੀ ਪਰਸੈਂਟ ਪਤਾ ਵੀ ਐ, ਪਰ ਲੋਕੀ ਆਲਸੀ ਹੋ ਗਏ ਨੇ, ਲੋਕੀ ਏ ਨੀ ਕੈਂਦੇ ਕੀ ਕੌਣ ਦਏਗਾ। ਕੋਣ ਕੱਠਾ ਕਰਕੇ ਰੱਖੇਗਾ, ਸੁੱਟੋ ਐਥੇ ਨਦੀ ਵਿੱਚ ਈ ਸੁੱਟੋ, ਆਪੇ ਰੁੜ ਕੇ ਚੱਲ ਜਾਏਗਾ। ਜਿੰਨੇ ਲੈਣਾ ਤੋ ਨਦੀ 'ਚੋ ਲੈ ਕੇ ਲੈ ਜਾਏਗਾ।
ਹਾਂਜੀ ਹਾਂਜੀ ਏ ਵੀ ਹੈ ਆਣ ਜਾਣ ਦਾ ਟਾਈਮ ਥੋੜ੍ਹਾ ਟਾਈਮ ਬੱਚਾਣ, ਅੱਜ ਕੱਲ੍ਹ ਟਾਈਮ ਨੀ ਹੁੰਦਾ ਨਾ, ਸਭ ਕੈਂਦੇ ਨੇ ਸਾਡਾ ਟਾਈਮ ਬਚੇ ਕਿਸੀ ਤਰ੍ਹਾਂ। ਅਸੀਂ ਆਪਣਾ ਕੰਮ ਖਤਮ ਕਰੀਏ ਬਸ।
ਟਾਈਮ ਬਚਾਣ ਲਈ ਆਪਾਂ ਗੰਦਗੀ ਵੀ ਨੀ ਨਾ ਪਾ ਸਕਦੇ।
ਹਾਂਜੀ ਓਈ
ਦੋ ਮਿੰਟ ਬ, ਦੋ ਮਿੰਟ ਬਚਾਣ ਲਈ ਤੁਸੀਂ ਗੰਦਗੀ ਪਾਓਗੇ ਤੇ ਕੱਲ ਤੁਸੀਂ ਬਿਮਾਰ ਹੋਗੇ ਤਾਂ, ਫੇਰ ਦੋ ਦੋ ਚਾਰ ਚਾਰ ਦਿਨ ਹੋਸ ਹੋਸਪਿਟਲ ਤੇ ਰੈਣਾ ਪਏਗਾ ਤੇ ਫੇਰ ਕੀ ਕਰੋਗੇ ਤੁਸੀਂ? ਤੇ ਸੋਚ ਸਮਝ ਕੇ ਚੱਲਣਾ ਚਾਈਦਾ ਇਨਸਾਨਾਂ ਨੂੰ। ਔਰ ਫਿਊਚਰ ਦੀ ਕੇ ਚੱਲਣਾ ਚਾਈਦਾ, ਦੇਖੋ ਜਿੰਨੀ ਆਪਾਂ ਸਾਫ਼ ਸਫ਼ਾਈ 'ਚ ਰਵਾਂਗੇ, ਵਾਤਾਵਰਨ ਅੱਛਾ ਰਏਗਾ। ਸਾਡਾ ਇਨਵਾਇਰਮੈਂਟ ਬਹੁਤ ਅੱਛਾ ਰਏਗਾ, ਤੇ ਔਰ ਸਾਡੇ ਲਈ ਜ਼ਰੂਰੀ ਏ ਕਿਉਂ ਆਪਾਂ ਖੁਸ਼ ਔਰ ਦੇਖਿਆ ਗਿਆ ਜਿਸ ਏਰੀਏ ਵਿੱਚ ਜਾਂ ਜਿਸ ਜਗ੍ਹਾ ਸਾਫ਼ ਸਫ਼ਾਈ ਅੱਛੀ ਐ ਗੰਦ ਨਈ ਐ, ਇਨਵਾਇਰਮੈਂਟ ਬੋਤ ਅੱਛਾ, ਉਸ ਜਗ੍ਹਾ ਦੇ ਲੋਕ ਹੈਕ ਪੀ ਹੈਲਦੀ ਐਨ ਖੁਸ਼ ਰੈਂਦੇ, ਕੋਈ ਟੈਂਸ਼ਨ ਨੀ ਓਨਾਂ ਨੂੰ, ਕੋਈ ਡਿਪ੍ਰੈਸ਼ਨ ਨੀ ਐ। ਕੋਈ ਬਿਮਾਰੀ ਦਾ ਸ਼ਿਕਾਰ ਨੀ ਹੁੰਦੇ ਏਨੀ ਜਲਦੀ, ਠੀਕ ਏ ਨਾ ਤੇ ਮਤਬ ਕੀ ਜ਼ੀਰੋ ਪ੍ਰਸੈਂਟ ਕੈ ਸਕਦੇ, ਜ਼ੀਰੋ ਨਈ ਇੱਕ ਦੋ ਪ੍ਰਸੈਂਟ ਕੈ ਸਕਦੇ ਓ ਕਿਸੇ ਨੂੰ ਕੁਛ ਵੀ ਦਿੱਕਤ ਹੋ ਸਕਦੀ ਐ। ਬਟ ਜੇ ਜ਼ਾਦਾ ਹੁੰਦੇ ਜਿੱਦਾਂ ਸੇਂ ਫਿਫਟੀ, ਸਿਕਟੀ, ਸੈਂਵਟੀ ਪਰਸੈਂਟ ਤੋ ਬੋਤ ਜ਼ਾਦਾ ਥੱਲੇ ਆ ਜਾਂਦਾ ਐ। ਇੱਕ, ਦੋ, ਤਿੰਨ
ਹਾਂਜੀ ਹਾਂ ਹਾਂਜੀ ਹਾਂਜੀ ਸਾਫ਼ ਇਨਵਾਇਰਮੈਂਟ ਹੋਏ ਤੇ ਬੰਦਾ ਖੁਸ਼ ਰੈਂਦਾ ਆਪਣੇ ਆਪ ਈ, ਸਫ਼ਾਈ ਹੋਏਗੀ ਸਾਡੇ ਚਾਰੋ ਤਰਫ। ਸਾਡੇ ਉਂਜ ਵੀ ਮੈਂਟਲ ਹੈਲਥ ਵੀ ਅੱਛੀ ਰਏਗੀ, ਵੈਸੇ ਵੀ ਫਿਜ਼ਕਲੀ ਵੀ ਅਸੀਂ ਹੈਲਥ ਅੱਛੀ ਰੈਂਦੀ ਹੈਗੀ ਏ। ਅਸੀਂ ਕੁੱਝ ਦੇਖਣੇ ਆਂ ਕੋਈ ਸਾਫ਼ ਜਗ੍ਹਾ ਹੋਏ। ਅਸੀਂ ਓਥੇ ਬੈਠੀਏ ਤੇ ਐਹੀ ਉਗ ਜਾਦਾ ਨਾ, ਸਭ ਵਾਸਤੇ ਅੱਛਾ ਈ ਏ ਸਾਫ਼ ਸਫ਼ਾਈ। ਸਾਫ਼ ਸਫ਼ਾਈ ਰੱਖਣੀ ਚਾਈਦੀ ਹਰ ਜਗ੍ਹਾ, ਸੋਸ਼ਲ ਪਲੇਸਿਸ ਨੂੰ ਐਨੀ ਗੰਧ ਨੀ ਮਚਾਣਾ ਚਾਈਦਾ ਸੋਸ਼ਲ ਪਲੈਸਿਸ, ਬੰਦਾ ਸੋਚਦਾ ਏਥੇ ਕੋਈ ਗੱਲ ਨੀ। ਪਰ ਓ ਵੀ ਆਪਣਾ ਈ ਸਮਝਣਾ ਹੈਗਾ, ਸੋਸ਼ਲ ਪਲੇਸ ਸਿਸ ਤੇ ਵੀ ਲੋਕ ਗੰਦ ਪਾਂਦੇ ਨੇ, ਪਾਨ ਥੁੱਕਦੇ, ਏ ਕਰ ਤੁਸੀਂ ਜਾਓ ਸਟੇਸ਼ਨਾਂ ਤੇ ਕਿੰਨਾ ਗੰਦ ਪਾ ਰੱਖਿਆ ਹੁੰਦਾ ਐ ਲੋਕਾਂ ਨੇ, ਬੋਤ ਮਨ ਖ਼ਰਾਬ ਹੁੰਦਾ ਦੇਖ ਕੇ, ਐ ਚੀਜ਼ਾਂ ਤੇ ਵੀ ਥੋੜਾ ਧਿਆਨ ਰੱਖਣਾ ਚਾਈਦਾ ਐਨਾ ਨੂੰ।
ਹਾਂ ਜੀ ਤੁਸੀਂ ਬੋਤ ਵਧੀਆ ਦੱਸਿਆ ਮੈਨੂੰ, ਮੈਂ ਇਸ ਗੱਲ ਤੇ ਗੌਰ ਕਰਾਂਗਾ ਸਾਸਰੀ ਕਾਲ।
ਜੀ ਹਾਂਜੀ ਸਸ ਸ਼੍ਰੀ ਕਾਲ ਜੀ।